ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ
ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਜੀ
ਬਸ ਜੀ ਵਧੀਆ ਤੁਸੀਂ ਆਪਣਾ ਸੁਣਾਵੋ
ਬਸ ਜੀ ਵਧੀਆ ਵਧੀਆ ਤੁਸੀਂ ਸੁਣਾਓ ਘਰ ਸਭ ਠੀਕ ਠਾਕ ਹੈ।
ਹਾਂਜੀ ਸਭ ਠੀਕ ਹੈ ਜੀ
ਰਾਜੀ ਚਿੰਨਾ ਹੈ ਤੁਹਾਡੇ
ਹਾਂਜੀ ਉਹ
ਤੁਹਾਡੀ ਆਪਣੀ ਤਬੀਅਤ ਠੀਕ ਹੈ।
ਹਾਂਜੀ ਠੀਕ ਹੈ ਮੈਂ ਤਾਂ ਤੁਹਾਨੂੰ ਫੋਨ ਕਰਨਾ ਸੀ ਅੱਜ
ਬੱਚੇ ਠੀਕ ਨੇ ਹਾਂਜੀ ਕੀ ਗੱਲ ਹੋ ਗਈ ਬੱਚੇ ਠੀਕ ਨੇ ਗਏ ਨੇ ਕੰਮਾਂ ਤੇ ਕੰਮਾਂ ਤੇ ਗਏ ਹੋਏ ਨੇ
ਆਂਦੀ ਜੀਆ ਨੇ
ਹੋਰ ਸੁਣਾਓ
ਹੋਰ ਬਸ ਮੈਂ ਤੁਹਾਨੂੰ ਅੱਜ ਹੀ ਮੈਂ ਸੋਚਿਆ ਅਸੀਂ ਭੈਣ ਨੂੰ ਫੋਨ ਕਰਾਂਗੀ
ਮੈਂ ਬੜੇ ਦਿਨਾਂ ਤੋਂ ਸੋਚਦੀ ਪਈ ਹੈ ਭੈਣ ਜੀ ਕੀਰਤਨ ਕਰਾਵਾਂ ਕੀਰਤਨ ਕਰਾਵਾਂ ਪਰ ਹੱਥ ਹੀ ਨੀ ਪੈ ਰਿਹਾ ਸੀ ਬਈ ਚਲੋ ਮੈਂ ਕਿਹਾ ਸਰ ਬਹੁਤ ਟਾਈਮ ਹੋ ਸੋਚ ਸੋਚ ਕੇ ਬਈ ਚਲੋ ਥੋੜਾ ਕਰਦਾ ਵਾ ਸ਼ਾਂਤੀ ਵੀ ਹੋ ਜਾਂਦੀ ਹੈ। ਔਰ ਥੋੜੇ ਮਾਲਕ ਦੀ ਕਿਰਪਾ ਵੀ ਹੋ ਜਾਂਦੀ ਹੈ। ਤੇ ਮੈਂ ਕਿਹਾ ਭੈਣ ਜੀ ਨੂੰ ਇਨੂੰ ਫੋਨ ਕਰਾਂਗੀ ਭੈਣ ਜੀ ਮੈਂ ਕੀਰਤਨ ਕਰਾਉਣਾ ਹੈ ਤੇ ਤੁਸੀਂ ਮੇਰੇ ਨਾਲ ਮਦਦ ਕਰੋਗੇ
ਹਾਂ ਕਰਾਂਗੀ ਭੈਣ ਜੀ ਕਿਉਂ ਨੀ ਕਰਾਂਗੀ
ਮੈਂ ਕਿਹਾ ਚਲੋ ਬਿੱਲ ਕੇ ਭੈਣ ਭਰਾ ਆਪਸ ਭੈਣ ਜੀ ਮਿਲ ਕੇ ਜਿਹੜਾ ਕੰਮ ਹੋ ਜਾਂਦਾ ਨਾ ਬਹੁਤ ਸੁਥਰਾ ਹੋ ਜਾਂਦਾ ਔਰ ਅੱਛੇ ਹੋ ਜਾਂ ਥੋੜੇ ਸਮੇਂ ਚ ਕੰਮ ਹੋ ਜਾਂਦਾ ਹੈ।
ਹਾਂ ਭੈਣ ਜੀ ਉਹ ਤੇ ਗੱਲ ਹੈ ਹੀ ਹੈ। ਮਿਲ ਜੁਲ ਕੇ ਕੰਮ ਕਰਾਂਗੇ ਸਾਰੇ ਹੋ ਜਾਣਗੇ ਤੁਹਾਡੇ ਘਰ ਤੇ ਵੈਸੇ ਭੈਣ ਜੀ ਸਾਰੇ ਕੀਰਤਨ ਕਰ ਲੈਂਦੇ ਨੇ ਤੇ ਆਪ ਹੀ ਕਰ ਰਹੇ ਹੋ ਜਾਂ ਬਾਹਰੋਂ ਬੁਲਾ ਕੇ ਕਰਾ ਰਹੇ ਹੋ ਹੈਲੋ ਹੈਲੋ ਹਾਂਜੀ ਆਵਾਜ਼ ਆ ਰਹੀ ਮੇਰੀ ਆਵਾਜ਼ ਆ ਰਹੀ ਭੈਣ ਜੀ ਮੇਰੀ